ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਕੀ ਹਾਲ ਚਾਲ ਨੇ?
ਵਧੀਆ-ਵਧੀਆ ਤੁਸੀਂ ਸੁਣਾਓ ਭਾਜੀ, ਹੋਰ ਘਰ ਪਰਿਵਾਰ ਠੀਕ ਹੈ।
ਹਾਂਜੀ-ਹਾਂਜੀ ਜੀ ਕਿਰਪਾ ਗੁਰੂ ਸਾਹਿਬ ਦੀ ਤੁਸੀਂ ਦੱਸੋ ਘਰ ਪਰਿਵਾਰ ਕਿੱਦਾਂ ਸਭ।
ਵਧੀਆ - ਵਧੀਆ ਹੋਰ ਤੁਸੀਂ ਸੁਣਾਓ ਕਿੰਨੇ ਦਿਨਾਂ ਬਾਅਦ ਫੋਨ ਕੀਤਾ ਜੇ
ਹਾਂਜੀ ਉਹ ਨਾ ਭਾਜੀ ਤੁਹਾਡਾ ਨੰਬਰ ਮੇਰੇ ਕੋਲ ਡਿਲੀਟ ਹੋ ਗਿਆ ਸੀ ਮੈਨੂੰ ਬੜੇ ਟਾਈਮ ਬਾਅਦ ਤੁਹਾਡਾ ਨੰਬਰ ਕਿਸੇ ਕੋਲੋ ਲਿਤਾ। ਤੇ ਮੈਂ ਕਿਹਾ ਚਲੋ ਭਾਜੀ ਨੂੰ ਕ ਕੋਲ ਕਰਦੇ ਹਾਂ ਆਪਣਾ ਕੁਛ ਟੋਪਿਕ ਵਗੈਰਾ ਡਿਸਕਸ਼ਨ ਕਰਨਾ ਸੀ
ਅੱਛਾ ਜੀ ਕਰੋ ਜੀ।
ਹਾਂਜੀ, ਆਪਣਾ ਇਹ ਨਾ ਵੋਚਿੰਗ ਮੂਵੀਜ਼ ਐਂਡ ਰੀਡਿੰਗ ਬੁੱਕਸ ਦਾ ਟੋਪਿਕ ਹੈਗਾ ਨਾ ਮੈਂ ਕਿਹਾ ਚਲੋ ਭਾਜੀ ਨਾਲ ਡਿਸਕਸ਼ਨ ਕਰਦੇ ਆ ਕਿਉਂਕਿ, ਤੁਸੀਂ ਆਪਣਾ ਕੋਲਜ ਵਗੈਰਾ ਜਾ ਰਹੇ ਹੋ ਨਾ ਮੈਂ ਕਿਹਾ ਚਲੋ ਤੁਹਾਡੇ ਨਾਲ ਡਿਸਕਸ਼ਨ ਕਰਦੇ ਆ। ਕਿਉਂਕਿ ਤੁਹਾਨੂੰ ਥੋੜੀ ਨੋਲੇਜ ਵੈ
ਹ ਹਾਂ-ਹਾਂ ਬੁਕਿੰਗ ਰੀਡਿੰਗ ਬੁਕਿੰਗ ਤੇ ਬਹੁਤ, ਬਹੁਤ, ਬਹੁਤ ਵਧੀਆ ਸਭ ਸਭ ਸਭਸੇ ਜ਼ਿਆਦਾ ਨੋਲੇਜ ਮਿਲਦੀ ਹੈ ਬੁੱਕ ਰੀਡਿੰਗ ਨਾਲ, ਸਕਿਲਸ ਵੀ ਬਹੁਤ ਜ਼ਿਆਦਾ ਹਾਂਜੀ
ਅੱਜ -ਕੱਲ ਦੀ ਜੇੜਾ ਜਨਰੇਸ਼ਨ ਹੈ ਨਾ ਆਪਣਾ ਮਤਲਬ ਮੂਵੀਜ਼ ਵਗੈਰਾ ਯਾ ਆਪਣਾ ਫੋਨਸ ਵਗੈਰਾ ਇਹਨਾਂ ਨਾਲ ਜ਼ਿਆਦਾ ਜੁੜੀ ਵੀ ਐ ਕਿਉਂਕਿ, ਆਪਣਾ ਪਹਿਲੇ ਦੀ ਜੇੜੀ ਜਨਰੇਸ਼ਨ ਸੀ, ਪਹਿਲੇ ਦੀ ਜੇੜੀ ਜਨਰੇਸ਼ਨ ਐ ਉਸ ਟਾਈਮ ਫੋਨ ਵਗੈਰਾ ਵੀ ਨੀ ਇੰਨੇ ਹੁੰਦੇ ਸੀ, ਬਸ ਐਹ ਸੀ ਕਿ ਵੀ ਲੋਕਾਂ ਨੂੰ ਯਾ ਤੇ ਯਾ ਤੇ ਉਹਨਾਂ ਦੀ ਪੜ੍ਹਾਈ ਵੱਲ ਮਨ ਹੁੰਦਾ ਸੀ ਕਿਉਂਕਿ ਦੇਖੋ ਪਹਿਲੇ ਤੇ ਟਾਈਮ 'ਚ ਆਪਣਾ ਮਿਡਲ ਕਲਾਸ ਸਾਰੇ ਗਰੀਬ ਲੋਕ ਹੁੰਦੇ ਸੀ, ਉਹਨਾਂ 'ਚੋਂ ਇੱਕ ਅੱਧਾ ਕਿਸੇ ਦੇ ਘਰ 'ਚੋਂ ਇੱਕ ਅੱਧਾ ਮੈਂਬਰ ਪੜਿਆ ਹੁੰਦਾ ਸੀ, ਪੜ੍ਹਿਆ ਲਿਖਿਆ, ਔਰ ਅਗਰ ਉਹ ਵੀ ਪੜ੍ਹਿਆ ਲਿਖਿਆ ਹੁੰਦਾ ਨਾ ਭਾਜੀ ਉਹ ਵੀ ਪੂਰੀ ਤਰ੍ਹਾਂ ਫੁੱਲ ਐਜੂਕੇਸ਼ਨ ਨਾਲ ਭਰਿਆ ਹੁੰਦਾ ਸੀ ਬੰਦਾ
ਹਾਂਜੀ ਸਹੀ ਗੱਲ ਹੈ ਹੁਣ ਤੁਸੀਂ ਵੇਖ ਲਓ, ਟੀਵੀ -ਟੀਵੀ -ਟੀਵੀ 'ਚ ਹਾਂਜੀ ਮੈਂ ਕਹਿ ਟੀਵੀ ਸਾਡਾ ਟੀਵੀ ਏਸ ਏਸ ਸਪਾ ਦਾ ਇਹ ਸਾਨੂੰ ਹੁਣ ਉਹ ਨਿਊਜ, ਨਿਯੂਜ ਦੇ ਬਾਰੇ ਹਟ ਹਟ ਜਿਸ ਟੈਮ ਦੀ ਨਿਯੂਜ ਆਈ ਉਸ ਟਾਈਮ ਮੈਂਨੂੰ ਅਪਢੇਟ ਦੇ ਦਿੰਦੀ ਆ ਨਾ ਜੀ ਇਕ, ਇਕ ਨਿਊਜ਼ ਦਾ ਇਹ ਫਾਇਦਾ ਹੈ ਤੇ ਬੁੱਕ ਬੁਕ ਰੀਡਿੰਗ ਦਾ ਇਹ ਫਾਇਦਾ ਤੁਹਾਨੂੰ, ਕਿੰਨੀ ਸਾਰੀ ਸਕਿਲਸ ਮਿਲ ਸਕਦੀਆਂ ਇਹਨਾ ਨੂੰ ਪੜ੍ਹ ਕੇ ਨਾਲ ਨੌਲੇਜ ਬਹੁਤ ਜ਼ਿਆਦਾ ਮਿਲਦੀ ਉਹਦੇ ਨਾਲ, ਮੇਰੇ ਹਿਸਾਬ ਨਾਲ ਤਾਂ ਐ ਐਹੀ ਮੈਨੂੰ ਪਤਾ ਵੇ, ਤੁਸੀਂ ਤੁਸੀਂ
ਨਹੀਂ ਮਤਲਬ, ਐਹ ਵੀ ਹੈ ਨਾ, ਮੈਂ ਹਾਂਜੀ- ਹਾਂਜੀ ਮੈਂ ਵੀ ਤਾਡੇ ਕੋਲ ਪੁੱਛਣਾ ਸੀ ਪਰ ਮੈਂ ਦੱਸਦਾ ਪਹਿਲੇ, ਮੇਰੇ ਓਪੀਨੀਅਨ ਤੇ ਐਹ ਆ ਨਿ ਕੀ ਬਈ ਮੂਵੀਜ਼ ਇੱਕ ਹੱਦ ਤੱਕ ਠੀਕ ਐ, ਮੰਨ ਲਓ ਚਲੋ ਅਗਰ ਤੁਸੀਂ ਜ਼ਿਆਦਾ ਪੜ੍ਹਾਈ ਕਰਕੇ ਮਤਲਬ ਤੁਹਾਡਾ ਮਾਇੰਡ ਫਰੈਸ਼ ਏ, ਮਾਇਡ ਡਿਸਟਰਬ ਹੋ ਰਿਹਾ ਤਾਡਾ ਮਾਇੰਡ ਮਤਲਬ ਤੁਸੀਂ ਬੋਰ ਹੋ ਰਹੇ ਹੋ, ਤੁਸੀਂ ਬੋਰ ਹੋ ਰਹੇ ਹੋ, ਤੁਸੀਂ ਸਿਰਫ ਆਪਣਾ ਐੰਟਰਟੇਨਮੈਂਟ ਵਾਸੜੇ ਥੋੜੀ ਐੰਟਰਟੇਨਮੈਂਟ ਵਾਸਤੇ ਆਪਣਾ ਮਾਇੰਡ ਫਰੈਸ਼ ਕਰਨ ਵਾਸਤੇ ਤੁਸੀਂ ਮੂਵੀ ਮੂਵੀ ਵਗੈਰਾ ਕੋਈ ਫਨੀ ਮੰਨ ਲੋ ਅੱਜ- ਕਲ ਫਨੀ ਬਹੁਤ ਸੀਰੀਅਸ ਲਿਆ ਗਿਆ
ਹਾਂਜੀ ਮਾਇੰਡ ਫਰੈਸ਼
ਕੁਛ ਬੰਦਾ ਉਹ ਵੀ ਦੇਖ ਲੈਂਦਾ, ਪਰ ਪਤਾ ਕੀ ਅੱਜ ਜੇੜਾ ਯੂਥ ਹੈਗਾ ਨਾ ਭਾਜੀ ਅਜ ਜਿਹੜਾ ਯੂਥ ਹੈ, ਨਹੀਂ ਉਹ ਉਹਦਾ ਧਿਆਨ ਤੇ ਐ ਨਾ ਕਿ ਬਈ ਉਹਨੂੰ ਤੁਸੀਂ ਦਸ ਮਿੰਟ ਹੁਣ ਤੁਸੀਂ ਕਹੋਗੇ ਨਾ ਕੀ ਬਈ ਚੱਲ ਤੂੰ ਦਸ ਮਿੰਟ ਕਿਤਾਬ ਫੜ ਲੈ ਆਪਣਾ ਹੋਮਵਰਕ ਕਰ ਲੈ, ਅਗਰ ਉਹ ਕਿਤਾਬ ਪੜ੍ਹਨ ਬਏਗਾ ਨਾ ਤੇ ਉਹ ਪੜ੍ਹਦੇ- ਪੜ੍ਹਦੇ- ਪੜ੍ਹਦੇ- ਪੜ੍ਹਦੇ ਨੀਂਦ ਆਜੇਗੀ ਭਾਜੀ, ਨੀਂਦ ਆਜੇਗੀ ਔਰ ਜੇੜਾ ਅਗਰ ਹੁਣ ਤੁਸੀਂ ਕਹੋਗੇ ਨਾ ਚੱਲ ਤੂੰ ਦਸ ਮਿੰਟ ਫੋਨ ਚਲਾਲਾ ਉਸ ਤੋ ਜਿਆਦਾ ਤੈਨੂੰ ਚਲਾਣ ਨੀ ਦੇਨਾ, ਉਹ ਕਹੇਗਾ ਦਸ ਮਿੰਟ ਹੁਣੇ ਤੇ ਹੋਏ ਸੀ ਦੋ ਮਿੰਟ ਹੁਨੇ ਫੋਨ ਲੀਤਾ, ਦਸ ਮਿੰਟ ਕਿੱਧਰੋਂ ਹੋ ਗਏ, ਪਤਾ ਕਿ ਭਾਜੀ ਸਾਡਾ ਨਾ ਮਾਇੰਡ ਇੰਨਾ ਡਿਸਟਰੈਕਟ ਹੋ ਚੁੱਕਿਆ ਨਾ ਪੜ੍ਹਾਈ ਤੋਂ, ਮਤਲਬ ਰੀਡਿੰਗ ਬੁੱਕਸ ਤੋਂ। ਕਿ ਸਾਡਾ ਮਨ ਲੱ ਕਦੀ ਨੀ ਰਿਹਾ ਭਾਜੀ ਬੂਟ ਵਿਚ, ਸਾਨੂੰ ਫੋਨ ਦਿਖਾ ਦੇਵੇ ਬਿਲਕੁਲ
ਬਾਹਰਵੀ ਕਰਕੇ ਸਿੱਧਾ ਬਾਹਰ ਦੀ ਪੜ੍ਹਾਈ ਕਰਨੀ ਸੀ, ਕੋਈ ਬੁੱਕ ਰੀਡਿੰਗ ਦਾ ਧਿਆਨ ਨਹੀਂ ਗਿਆ ਕਿਸੇ ਕਈਆਂ -ਕਈਆਂ ਦਾ ਹੁੰਦਾ ਕਿ, ਕਈਆਂ- ਕਈਆਂ ਦਾ ਧਿਆਨ ਹੁੰਦਾ, ਬੁੱਕਾਂ ਰੀਡਿੰਗ ਜਾਂ ਕਿਉਂਕਿ ਜਿੰਨਾਂ ਨੇ ਜਿਨ੍ਹਾਂ ਨੇ ਇੱਥੇ ਕੋਈ ਪੇਪਰ ਪੂਪਰ ਕਲੀਅਰ ਕਰਨੇ ਹੋਏ, ਉਹ ਪੜ੍ਹਦੇ ਆਪਣੀ ਨੌਲੇਜ ਕੁਸ਼ਨ। ਵਗੈਰਾ ਬਹੁਤ ਜ਼ਿਆਦਾ, ਕਿਉਂਕਿ ਗੌਰਮੈਂਟ ਦਾ ਪੇਪਰ ਕੁਸ਼ਚਨ ਬਹੁਤ ਹੁੰਦਾ ਨਾ ਜੈਸੇ ਕੁਸਚਨਲੀ। ਪੇਪਰ ਕਲੀਅਰ ਕਰਨਾ ਸਿੱਖ, ਹਨਾ ਜ ਤੁਸੀਂ ਦੇਖ ਲੋ, ਹਾਂਜੀ- ਹਾਂਜੀ। ਹੁਣ ਟੀ ਵੀ ਟੀ ਵੀ ਬੱਚੇ, ਟੀ ਵੀ ਬੱਚੇ ਇਸ ਕਰਕੇ ਯੂਜ ਕਰਦੇ ਨੇ ਕਿ ਉਥੇ ਫਿਲਮਾਂ ਵੇਖ ਸਕੀਏ, ਕਾਰਟੂਨ ਵੇਖਦੇ ਨੇ ਬੱਚੇ ਅੱਜ- ਕੱਲ। ਛੋਟੇ ਬੱਚੇ ਵੇਖਦੇ ਨੇ, ਐ ਟੀ ਵੀ ਨਾ ਟੀ ਵੀ ਫੋਨ ਤੋਂ ਜ਼ਿਆਦਾ ਵਧੀਆ। ਕਿਉਂਕਿ ਉਹ ਥੋੜ੍ਹਾ ਜਿਹਾ ਅੱਖਾਂ ਦੇ ਕੋਲ ਨੀ ਹੁੰਦਾ ਸਾਡੀ ਅੱਖਾਂ ਦੇ ਇਫੈਕਟ ਘੱਟ ਪਾਂਦਾ, ਤੇ ਟੀ ਵੀ, ਟੀ ਵੀ ਬਹੁਤ ਦੂਰ ਪਿਆ ਹੁੰਦਾ, ਇਫੈਕਟ ਘੱਟ ਪਏ ਫੋਨ ਤੇ ਹੋਏ ਕੋਲ ਅੱਖਾਂ ਦੇ ਕੋਲ ਕਰਕੇ ਬੱਚੇ ਚਲਾਉਂਦੇ ਨੇ, ਰਾਤੀ ਵੀ ਚਲਾਉਣ ਲੱਗ ਜਾਂਦੇ ਬੱਚੇ ਉਹ ਫੇਰ ਬਹੁਤ ਤੇ ਅਖਾ ਤੇ ਇਫੈਕਟ ਪੈੰਦਾ ਹਨਾ ਜੀ, ਸਹੀ ਗੱਲ ਹੈ। ਹਨਾ
ਅੱਜ- ਕੱਲ ਨਾ, ਐਹ ਵੀ, ਐਹ ਵੀ ਹੈਗਾ ਕਿ ਬਈ ਆਪਣਾ ਦੇਖੋ ਬੱਚਾ ਛੋਟਾ ਹੁੰਦਾ ਹੈ ਉਹ ਰੋ ਰਿਹਾ ਹੁੰਦਾ ਕਿਸੀ ਚੀਜ਼ ਲਈ 'ਤੇ ਮੰਮਾ ਉਨੂੰ ਫੋਨ ਫੜਾਂਦੀ ਐ ਹਥ 'ਚ, ਤੇ ਫੋਨ ਬੰਦਾ- ਬੰਦੇ ਬੱਚੇ ਚੁੱਪ ਹੋ ਜਾਂਦੈ ਕਾਰਟੂਨ ਵਗੈਰਾ ਵੇਖ ਕੇ, ਫਿਰ ਉਹ ਬੱਚੇ ਨੂੰ ਨਾ ਇੱਕ ਆਦਤ ਲਗ ਜਾਂਦੀ ਐ, ਜਦੋ ਤੱਕ ਉਹ ਵਡਾ ਹੁੰਦਾ ਰੈਂਦਾ, ਵਡਾ ਹੁੰਦਾ ਰੈਂਦਾ, ਫਿਰ ਮਾਂ- ਪਿਓ ਉਨੂੰ ਕੈਂਦੇ ਨੇ, ਤੂੰ ਬੜਾ ਫੋਨ ਚਲਾਦੈ, ਬੜਾ ਮੋਜ ਕਰਨੈ। ਕਿਉਂਕਿ ਭਾਜੀ, ਉਹ ਆਪਾਂ ਦੇਖੋ, ਛੋਟੇ ਹੁੰਦੇ 'ਤੇ ਉਨੂੰ ਜੋ ਚੀਜ਼ ਸਮਝਾਵਾਂਗੇ, ਬੰਦਾ ਤੇ ਓਈ ਕਰੇਗਾ। ਛੋਟੇ ਹੁੰਦੇ 'ਤੇ ਹੁਨ ਆਪਾਂ ਉਨੂੰ, ਕਵਾਂਗੇ ਬਈ, ਛੋਟੇ ਹੁੰਦੇ ਮੰਨ ਨੂੰ ਆਪ ਆਪ ਨੂੰ ਤੁਸੀਂ, ਮੰਨ ਲਓ ਕ੍ਰਿਕਟ ਵਗੈਰਾ 'ਚ ਪਾਤਾ, ਉਦੀ ਇੱਕ ਹੋਬੀ ਚ 'ਤੇ ਬੰਦਾ ਐਈ ਐ ਕਿ ਬਈ ਓਦੇ 'ਚ ਰਚ ਜੇਗਾ ਉਹ ਚੀਜ਼ 'ਚ, ਹੁਨ ਉਹ ਮੰਨ ਲਓ ਛੋਟੇ ਹੁੰਦੇ ਤੋ ਕਦੀ ਕ੍ਰਿਕਟ ਖੇਡਨ ਜਾਏਗਾ 'ਤੇ ਉਹ ਕ੍ਰਿਕਟ ਵੀ ਭਾਜੀ, ਇੰਨੇ ਹਾਈ ਲੈਵਲ 'ਤੇ ਖੇਡਨ ਲੱਗ ਜਾਏਗਾ, ਇੰਨਾ ਵਦੀਆ ਖੇਡਨ ਲਗ ਜਾਏਗਾ। ਆਉਨ ਵਾਲੇ ਟੈਮ 'ਚ ਪਲੇਅਰ ਵੀ ਬਨ ਸਕਦਾ, ਅਪਨਾ ਕ੍ਰਿਕਟ ਦਾ। ਹੁਨ ਆਪਾਂ ਉਨੂੰ ਛੋਟੇ ਹੁੰਦੇ ਹੀ ਛੋਟੇ ਹੁੰਦੇ ਈ ਆਪਾਂ ਉਨੂੰ ਫੋਨ ਫੜਾ ਦਿੱਤਾ ਹੱਥ 'ਚ। 'ਤੇ ਉਹ ਭਾਜੀ, ਕਿਤਾਬ ਕਿਵੇਂ ਪੜ੍ਹ ਲੇਗਾ? ਓਦਾ ਧਿਆਨ, ਓਦਾ ਧਿਆਨ 'ਤੇ ਭਾਜੀ, ਕਿਤਾਬ ਵਿੱਚ ਲੱਗੇਗਾ ਈ ਨੀ।
ਓਦੀ ਸਕਿੱਲ ਡਿਵੈਲਪ ਹੋ ਜੇਗੀ, ਇੰਨਾ ਰੋਜ਼ ਪ੍ਰੈਕਟਿਸ ਕਰੇਗਾ, ਓਦਾ ਕਿੰਨਾ ਵਦੀਆ ਫੋਕਸ ਲੋਗ ਉਹ ਸੈੱਟ ਹੋ ਜਾਵੇ, ਬਿਲਕੁਲ ਪੁਰਾਨੀ ਨੀ ਅੱਖਾਂ, ਬਿਲਕੁਲ, ਬੋਲਿੰਗ ਪਾਨੀ ਜਿਵੇਂ ਬੈਟਿੰਗ ਕਰਨੀ ਐ ਨਾ ਜੀ, ਬਿਲਕੁਲ ਪਰਫੈਕਟ ਹੋ ਜਾਏਗਾ, ਹੈ ਨਾ ਜੀ? ਹਾਂਜੀ, ਕੀ ਗੱਲ ਐ? ਹੋਰ ਤੁਸੀਂ ਉਹ ਵੇਖ ਲੋ, ਤੁਸੀਂ ਜੋ ਹੁਨ ਤੁਸੀਂ ਕੈਅ ਰੇ ਸੀ, ਕਿ ਰਫ ਲਾਈਫ ਸੈੱਟ ਹੋ ਜਏਗੀ, ਅੱਜ- ਕੱਲ੍ਹ ਬੱਚੇ ਫੋਨ ਚਲਾਂਦੇ ਨੇ, ਉਹ ਫਿਰ ਰੀਡਿੰਗ ਬੁੱਕ ਕਿਵੇਂ ਕਰ ਦੇਨਗੇ? ਰੀਡਿੰਗ ਬੁੱਕ 'ਤੇ ਕੱਢ ਨੀ ਸਕਦੇ, ਜਦ ਉਨਾਂ ਦਾ ਧਿਆਨ ਈ ਨੀ ਏਨਾ ਪੜਾਈ ਦੇ ਵੱਲ। ਐ, ਕੋਈ ਗੇਮ ਦੇ ਵੱਲ ਇਕ ਗੇਮ ਦੇ ਵੱਲ ਧਿਆਨ ਹੋਏ ਜਾਂ ਪੜ੍ਹਾਈ ਦੇ ਵੱਲ? ਨਾਲ-ਨਾਲ ਪੜ੍ਹਾਈ ਦੇ ਹੋਏ, ਨਾਲ ਗੇਮ 'ਤੇ ਵੀ ਹੋਏ। ਕੋਈ ਦਿੱਕਤ ਨੀ ਬੱਚੇਆ ਦਾ, ਐਹ ਵੀ ਗੱਲ ਠੀਕ ਐ ਪੜ੍ਹਾਈ ਵੀ ਹੋਨੀ ਚਾਈਦੀ ਐ ਅੱਜ।
ਏ ਭਾਅ ਜੀ, ਅੱਜ-ਕੱਲ ਪਤਾ ਕੀ ਐ? ਅੱਜ ਪੜ੍ਹਾਈ ਅਪਨੇ ਅਲੱਗ ਲੈਵਲ 'ਤੇ ਅੱਜ-ਕੱਲ੍ਹ ਨਾ ਜੇੜਾ ਆਪਨਾ, ਯੂਥ ਖੈਰ, ਤੁਸੀ ਜਾਦਾ ਡੈਪਲਪ ਵੀ ਹੋ ਚੁੱਕਿਆ, ਕਿਉਂਕਿ ਦੇਖੋ, ਅੱਜ- ਕੱਲ ਹਰ ਚੀਜ਼ ਦਾ ਨਾ ਅਪਨਾ ਬੰਦਾ ਹਰ ਚੀਜ਼ 'ਚ ਅਪਨੀ, ਅਪਨਾ ਕਰੀਅਰ ਵਗੈਰਾ ਬਨਾ ਲਿਆ, ਕੁਛ ਗੇਮਿੰਗ ਵੀ ਬਨ ਰੀ ਐ। ਅੱਜ-ਕੱਲ ਔਨਲਾਈਨ ਬੈਟਰ ਗਰਾਂਉਡ ਗੇਮ' ਚ ਬੰਦਾ ਕਰੀਅਰ ਬਨਾ ਲਿਆ। ਯਾ ਤੇ ਐ ਹੈਗੇ ਬਈ, ਤੁਸੀਂ ਓਦੇ 'ਚ ਕਰੀਅਰ ਬਨਾਨੈ, 'ਤੇ ਫੇਰ ਤੁਸੀਂ ਗੇਮਸ ਖੇਲੋ।
ਅੱਜ- ਕੱਲ੍ਹ ਬੱਚੇ ਜਾਦਾ ਨਾ, ਓਈ ਖੇਡਦੇ ਸੱਟਾ। ਅੱਜ-ਕੱਲ੍ਹ ਬੱਚੇ ਜਾਦਾ ਸੱਟੇ ਖੇਲਨ ਲੱਗ ਗਏ ਨੇ, ਹੈਨਾ ਜੀ?
ਹਾਂਜੀ- ਹਾਂਜੀ। ਬਾ
ਫੋਨਾਂ ਦੇ ਵਿੱਚ ਗੇਮਾਂ ਵਗੈਰਾ ਖੇਲਨੀਆਂ, ਯਾ ਫਿਰ ਉਹ ਫਰੀ ਫਾਇਰ, ਪਬਜੀ ਵਗੈਰਾ ਖੇਲਨੀ ਆ, ਓਦੇ ਪੈਹੇ ਉਡਾ ਦਿੰਨੀ ਆ ਬਪਾ। ਪਿਉ-ਪਿਉ, ਹਾਂਜੀ।
ਤੇ ਈ ਓਦਾ ਈ, ਓਦਾ ਈ ਤੇ ਭਾਜੀ ਉਲਟਾ ਈ ਉਲਟਾ, ਇਸਤੇ-ਇਸਤੇਮਾਲ ਹੋ ਰੇਆ ਬਿਲਕੁਲ।
ਜੇ ਬੱਚਾ ਪੜ੍ਹਿਆ ਹੁੰਦਾ, ਉਨੂੰ ਪਤਾ ਹੁੰਦਾ ਕੀ ਅ ਐ, ਫਰੋਡ ਹੈਗੈ। ਫੇਰ ਉਹ ਕਰ ਉਹ ਫੇਰ ਉਹ ਕਰੇਗਾ ਵੀ ਨੀ ਕਦੀ, ਜਾਦਾ ਪੜ੍ਹਿਆ ਹੋਇਆ ਅਕਾਊਂਟ ਵਗੈਰਾ, ਹੈਨਾ ਜੀ? ਅਕਾਂਊਟ, ਹੈਨਾ ਜੀ? ਸਹੀ ਗੱਲ ਐ।
ਬਿਲਕੁਲ- ਬਿਲਕੁਲ, ਬਿਲਕੁਲ।
ਟੀਵੀ, ਟੀਵੀ ਵਿਚ ਟੀਵੀ ਇੱਕ ਹੱਦ ਤੇ ਬਿਲਕੁਲ ਠੀਕ ਏ। 'ਤੇ ਅੱਜ-ਕਲ੍ਹ ਜਿਵੇਂ ਗੁਰਬਾਨੀ ਵਗੈਰਾ ਚਲਾਨੀ ਹੋਏ, ਉਹ ਵੀ ਠੀਕ ਹੈਗਾ। ਕਿਉਂਕਿ ਗੁਰਬਾਨੀ ਚੱਲਨੀ ਚਾਈਦੀ ਐ, ਗੁਰਬਾਨੀ ਵਗੈਰਾ ਹੋਰ, ਬੜੇ ਸੀਰੀਅਲ ਹੁੰਦੇ ਨੇ। ਅੱਜ-ਕੱਲ ਟੀਵੀ ਵੀ ਦੂਜੇ ਕੇ ਆ ਗਏ ਨੇ ਕਿ ਓਦੇ 'ਚ ਯੂ-ਟਿਊਬ ਵੀ ਓਦੇ ਵਿੱਚ ਚੱਲ ਲੈਂਦਾ, ਫੋਨ ਦੀ ਲੋੜ ਈ ਨੀ ਹੈਗੀ। ਉਹ ਵੀ ਵਦੀਆ ਚੀਜ਼ ਹੈਗੀ ਏ, ਦੂਰੋਂ-ਦੂਰੋਂ ਉ
ਆਪਣਾ ਟੀਵੀ ਅਪਣਾ ਟੀਵੀ ਇੱਕ ਹੱਦ ਤੇ ਠੀਕ ਹੈਗਾ, ਕਿ ਮੰਨ ਲਓ ਬੰਦੇ ਨੇ
ਹੈਜ
ਕੋਈ ਫੈਮਿਲੀ ਮੈਂਬਰਸ ਹੁੰਦੇ ਐ ਕਿਉਂਕਿ ਦੇਖੋ ਬਜ਼ੁਰਗ ਜਿਹੜੇ ਜ਼ਿਆਦਾ ਬੰਦੇ ਐ, ਉਹ ਅਪਣਾ ਗੁਰਬਾਣੀ ਵਗੈਰਾ, ਅਪਣਾ ਗੁਰਬਾਣੀ ਵਗੈਰਾ ਯਾ ਥੋੜ੍ਹੀ-ਬਹੁਤੀ ਜੇੜੀ ਨਵੀਂ-ਨਵੀਂ ਮੂਵੀਜ਼, ਯਾ ਪੁਰਾਣੇ ਟੈਮ ਮੂਵੀਜ਼ ਕਿਉਂਕਿ ਉਹਨਾਂ ਨੂੰ ਪੁਰਾਣੇ ਟੈਮ ਦੇ ਬੰਦੇ ਜਿਹੜੇ ਹੁੰਦੇ ਸੀ ਨਾ, ਉਹਨਾਂ ਨੇ ਮੂਵੀਜ਼ ਅਪਣਾ ਥੀਏਟਰ ਵਗੈਰਾ'ਚ ਵੇਖਣ ਜਾਂਦੇ ਸੀ, ਉਹ ਕਿਉਂਕਿ ਕਿਸੇ ਦੇ ਘਰ ਤੇ ਅਪਨਾ ਓ ਹੂੰਦੇ ਨੀ ਸੀ ਟੀਵੀ ਵਗੈਰਾ ਤੋਂ ਹੁੰਦੇ ਨੀ ਸੀ, ਕਿਉਂਕਿ ਪੁਰਾਣੇ ਬੰਦੇ ਜਿਹੜੇ ਆ ਉਹਨਾਂ ਨੂੰ ਮੂਵੀਜ਼ ਦੇਖਣ ਦਾ ਸ਼ੌਕ ਹੁੰਦਾ ਸੀ। ਕਿਉਂਕਿ ਉਸ ਟਾਈਮ ਭਾਜੀ ਪਤਾ ਕੀ ਐ ਅਪਨਾ ਨਵਾਂ-ਨਵਾਂ ਬੋਲੀਵੁੱਡ'ਚ ਮੂਵੀ, ਮੂਵੀਜ ਆਂਦੀਆਂ ਸੀ, ਹਾਂਜੀ-ਹਾਂਜੀ। ਕਿਉਂਕਿ ਉਸ ਟੈਮ ਦੀ ਮੂਵੀਜ਼ ਵੀ ਥੋੜੀ ਭਾਜੀ ਐ ਨਾ ਕਿ ਬਈ, ਥੋੜੀ ਮਤਲਬ ਵਧੀਆ ਮੂਵੀਜ਼ ਹੁੰਦੀ ਸੀ। ਅੱਜ-ਕੱਲ ਦੀ ਮੂਵੀਜ਼ ਤੁਸੀਂ ਦੇਖੋਗੇ ਨਾ, ਤੇ ਪੁਰਾਣੇ ਟਾਈਮ ਦੀ ਮੂਵੀਜ਼ ਦੇਖੋਗੇ ਕਾਫੀ, ਕਾਫੀ ਫਰਕ ਹੈਗਾ ਭਾਜੀ।
ਬਹੁਤ ਜ਼ਿਆਦਾ ਫ਼ਰਕ ਏ ਭਾਜੀ, ਉਹ ਬੜੀ ਵਧੀਆ ਫਿਲਮ ਹੁੰਦੀ ਸੀ ਪਹਿਲੇ, ਪਹਿਲੇ ਕਈ ਧਿਆਨ ਲਾਕੇ ਵੇਖਣੀ ਪੈਂਦੀ ਸੀ, ਇਹਦਾ ਮਤਲਬ ਪਤਾ ਲੱਗ ਜਾਂਦਾ ਸੀ, ਕੀ-ਕੀ ਹੋ ਰਿਹਾ, ਸਭ ਕੁਝ ਪਤਾ ਲੱਗਦਾ ਸੀ। ਜਿਵੇਂ ਹੁਣ ਤੁਸੀਂ ਕਿਤੇੇ ਫੈਮਿਲੀ ਮੈਂਬਰ ਬੈਠੇ ਓ, ਕੋਈ ਵਿਆਹ ਦਾ ਸੀਰੀਅਲ ਚਲਾਣਾ, ਕਿਸੇ ਦਾ ਵਿਆਹ ਹੋਇਆ ਉਹ ਵੀ ਠਰਿ ਟੀਵੀ ਚਲਾ ਸਕਦੇ ਓ, ਕੱਠੇ ਫੈਮਲੀ ਬਾਰ ਬੈਠਾ ਹੋਣਾ ਨਾ ਜੀ, ਐ ਵੀ ਫਾਇਦਾ ਟੀਵੀ ਦਾ ਬਹੁਤ ਜ਼ਿਆਦਾ ਕਿਉਂਕਿ ਇਕ ਬੰਦ ਟੀਵੀ'ਚ ਬਹੁਤ ਸਾਰੇ ਬੰਦੇ ਦੂਰੋਂ ਵੇਖ ਸਕਦੇ ਨੇ ਹਨਾ ਜੀ, ਵੈਸ
ਇੱਕ, ਇੱਕ ਅਪਣਾ ਨਾ ਟੀਵੀ ਜਿਹੜਾ ਐ, ਅਪਣਾ ਇੱਕ ਮਨੋਰੰਜਨ ਵਾਸਤੇ ਵੀ ਬਹੁਤ ਵਧੀਆ ਚੀਜ਼ ਐ ਭਾਜੀ। ਪਤਾ ਕਿ, ਕਿਉਂਕਿ ਕਿਸੀ ਟੈਮ ਬੰਦੇ ਦਾ ਮਾਇੰਡ ਡਿਪਰੈਸਡ ਹੁੰਦਾ, ਉਹਨੇ ਮੰਨਲੋ, ਚਲੋ ਅਪਣਾ ਕੋਈ ਸੌਂਗ ਵਗੈਰਾ ਸੁਣ ਲੈਂਦਾ, ਕੋਈ ਅਪਣਾ ਕਿਸੇ ਨੂੰ ਸੌਗ ਨਾਲ ਬਹੁਤ, ਮਤਲਬ ਉਹਦਾ ਐ ਕਿ ਮਾਇੰਡ ਮਾਇੰਡ ਫਰੈਸ਼ ਹੋ ਜਾਂਦੈ, ਕਈਆਂ ਦੀ ਹੋਬੀ ਵੀ ਹੁੰਦੀ ਭਾਜੀ ਸੌੰਗ ਨਾਲ।
ਹਾਂਜੀ, ਜਿਵੇਂ ਬੁੱਕ ਰੀਡਿੰਗ ਕੀਤੀ ਕਿਸੇ ਦਾ ਬਹੁਤ ਜ਼ਿਆਦਾ, ਇੱਕ-ਦੋ ਘੰਟੇ ਹੋਏ ਬੁੱਕ ਰੀਡਿੰਗ ਕਰਦੇ-ਕਰਦੇ ਫਿਰ ਉ
ਬਿਲਕੁਲ।
ਤੇ ਉਹਦੇ ਨਾਲੋ ਜਕੜ ਜਾਂਦਾ ਬੰਦ, ਚੱਲਣਾ ਈ ਬੰਦ ਹੋਗਿਆ ਦਿਮਾਗ ਐਵੇਂ ਲੱਗਦੈ ਹਨਾ ਜੀ। ਮਾਈੰਡ ਫਰੈਸ਼ ਕਰ ਲੈਣਾ ਚਾਹੀਦਾ, ਸਾਨੂੰ।
ਬਿਲਕੁਲ-ਬਿਲਕੁਲ, ਹਾਂਜੀ-ਹਾਂਜੀ, ਓਰ ਅਪਣਾ ਭਾ ਜੀ ਮੇਰੇ ਖਿਆਲ ਤੇ ਅਪਣਾ ਫੋਨ ਤੋਂ ਵਧੀਆ, ਫੋਨ ਚਲਾਣ ਤੋਂ ਵਧੀਆ ਤੇ ਮੇਰੇ ਖਿਆਲ ਬੰਦਾ ਥੋੜਾ ਟੈਮ ਟੀਵੀ ਦੇਖ
ਹਾਂਜੀ ਸਹੀ ਗੱਲ ਐ, ਅੱਜ-ਕੱਲ੍ਹ ਟੀਵੀ'ਚ ਬਹੁਤ ਕੁੱਛ ਹੈਗਾ ਵੇ।
ਬਿਲਕੁਲ-ਬਿਲਕੁਲ। ਟੀਵੀ'ਚ ਤੁਸੀਂ ਜਿਹੜੀ ਮੂਵੀ ਵੇਖੋਗੇ, ਤੁਹਾਨੂੰ ਓਈ ਮਿਲ ਜੂਗੀ। ਹੈਲੋ। ਅਵਾਜ਼ ਆ ਰੀ ਭਾਜੀ? ਹੈਲੋ। ਹੈਲੋ, ਭਾਜੀ ਵਾਜ ਆ ਰੀ? ਹੈਲੋ ਹਾਂਜੀ-ਹਾਂਜੀ ਬਿਲਕੁਲ, ਮੂਵੀ ਵੇਖੋਗੇ ਅੱਜ-ਕੱਲ ਤੁਹਾਨੂੰ ਟੀਵੀ'ਚ ਓਵੀ ਮਿਲਜੂਗੀ।
ਬੰਦੇ ਨੂੰ, ਦੂਰ ਗਿਆ ਹੋਇਆ ਬੰਦਾ ਉਹਨੂੰ ਵੇਖਣਾ ਹੋਏ। ਓਈ ਵੇਖ ਸਕਦੇ ਆ, ਲਾਈਫ, ਲਾਈਫ ਆ ਰਿਹਾ ਹੈ, ਤੇ ਹੈਨਾ ਜੇ ਕਿਸੇ ਦਾ ਵਿਆਹ ਹੋਰ ਕਿ ਪ੍ਰੋਗਰਾਮ ਵਗੈਰਾ ਕੱਦੇ ਨੇ ਅੱਜ-ਕੱਲ ਲਾਈਵ ਆਂਦੇ ਨੇ ਹਨਾ ਜੀ, ਹੁਣ ਤੁਸੀਂ ਉਹ ਵੇਖਲੋ, ਕਿ ਨਾਮੈਂ ਹੁਣ ਤੁਸੀਂ
ਹਾਂਜੀ-ਹਾਂਜੀ। ਨਹੀਂ ਐਵੀ ਐ ਨਾ ਕਿ ਬਈ ਅਪਣਾ ਮੰਨਲੋ, ਕਿਸੀ ਵੀ ਮੰਨ ਲਉ, ਕਿਸੀ ਟਾਈਮ ਆਪਣਾ ਪੁਰਾਣੇ ਟੈਮ ਦੇ ਵਿੱਚ ਜਿਹੜਾ ਮੰਨਲੋ ਘਰ 'ਚ ਗੁਰਬਾਣੀ ਵਗੈਰਾ ਸੁਣਣੀ ਹੁੰਦੀ ਹੈ ਐਪਣਾ ਆਈ ਜੀ ਪੀ ਸੀ ਗੁਰਬਾਣੀ ਸਰਚਰ ਐਪ 'ਤੇ। ਅੱਜ ਕੱਲ ਲਾਈਫ ਵੀ ਚੱਲਦੀ ਹਾਂਜੀ- ਹਾਂਜੀ ਗੁਰਬਾਣੀ।
ਹਾਂਜੀ ਬੋਤ ਜ਼ਿਆਦਾ ਬੋਤ ਜਲਦੀ ਵਧ ਦਾ ਐ ਬੱਚਾ ਨਾਲ ਵਧੀਆ ਆਈ ਕੀਉ ਲੈਵਲ ਵਧ ਦਾ ਐ ਪੜ- ਪੜ ਕੇ ਬੋਤ ਜ਼ਿਆਦਾ। ਅ ਬਚਾ ਪੜ ਵੱਡਾ ਵ ਹੁੰਦਾ ਰਹੇਗਾ ਨੰਬਰ ਆਏਗਾ ਉਦੇ ਕਿਉਂਕਿ ਸਟਾਰਟਿੰਗ ਤੋਂ ਉਹਨੂੰ ਵਧੀਆ।
ਹਾਂਜੀ- ਹਾਂਜੀ। ਇਹ ਹੈ ਕਿ ਵੀ ਆਪਣਾ ਬੰਦਾ ਬੁੱਕ ਰੀਡਿੰਗ ਵਗੈਰਾ ਕਰਦਾ ਰਹਿੰਦਾ ਨਾ ਉਹਦੀ ਸਕਿਲਸ ਵੀ ਡਿਵਲਪ ਹੋ ਜਾਂਦੀ ਐ ਉਹਦਾ ਮਾਇੰਡ ਵੀ ਸ਼ਾਰਪ ਹੁੰਦਾ ਐ। ਹਾਂਜੀ- ਹਾਂਜੀ ਭਾਅ ਜੀ ਹੈਲੋ। ਆਵਾਜ਼ ਰੀ ਭਾਜੀ। ਬਿਲਕੁਲ- ਬਿਲਕੁਲ ਭਾਜੀ, ਹੈਲੋ।
ਹਮੇਸ਼ਾ ਹਨਾ ਜੀ ਬਣਾ ਕਿ
ਹਾਂਜੀ- ਹਾਂਜੀ ਨੈੱਟਵਰਕ ਪ੍ਰੋਬਲਮ ਆ ਰਹੀ ਤੁਹਾਡੀ ਮੇ ਖਿਆਲ। ਚਲੋ ਜੀ ਕੋਈ ਨੀ ਚੰਗਾ ਲੱਗਾ ਭਾਜੀ ਗੱਲ ਕਰਕੇ, ਵਧੀਆ ਡਿਸਕਸ਼ਨ ਕੀਤੀ ਤੁਸੀਂ। ਜੀ ਵਧੀਆ ਹੋ ਗ ਭਾਜੀ ਸਤਿ ਸ਼੍ਰੀ ਅਕਾਲ।